ਸਤਿ ਸ੍ਰੀ ਅਕਾਲ,
ਹੋਰ ਹਾਂਜੀ-ਹਾਂਜੀ, ਹੋਰ ਕੀ ਹਾਲ ਚਾਲ?
ਬਸ ਵਧੀਆ-ਵਧੀਆ, ਤੁਸੀ ਸੁਣਾਓ?
ਵਧੀਆ ਜੀ ਵਧੀਆ,
ਹੋਰ ਕੀ ਕਰ ਰਹੇ ਸੀ?
ਕੁਛ ਨਹੀ ਲੇਟਣ ਲੱਗੇ ਸੀ ਬਸ ਲੇਟੇ ਹੀ ਮੈਂ ਕਿਹਾ ਉਸ ਤੋ ਪਹਿਲੇ ਗੱਲ ਕਰ ਲਈਏ,
ਠੀਕ ਐ ਠੀਕ ਐ ਖਾਣਾ ਖੁਣਾ ਖਾ ਲਿਆ।
ਖਾ ਲਿਆ,
ਹੋਰ ਕੀ ਬਣਾ ਲਿਆ ਸੀ ਅੱਜ?
ਅਸੀ ਬਣਾਇਆ ਸੀ ਅੱਜ ਚਾਪ ਬਣਾਈ ਸੀ ਅੱਜ,
ਚਾਹ ਠੀਕ ਐ ਠੀਕ,
ਹਾਂਜੀ,
ਚਲੋ ਵਧੀਐ, ਅੱਛਾ-ਅੱਛਾ,
ਹਾਂਜੀ,
ਹੋਰ ਅਸੀ ਅੱਜ ਬਣਾਏ ਸੀ ਰਾਜਮਾ ਚਾਵਲ,
ਅੱਛਾ-ਅੱਛਾ, ਤੁਸੀ ਰਾਜਮਾ ਕਿਵੇ ਬਣਾਉਦੇ ਔ?
ਤੇ ਰਾਜਮਾ ਪਹਿਲੇ ਬੋਇਲ ਕਰਕੇ ਫਿਰ ਬਾਅਦ ਚ ਤੜਕਾ ਲਗਾ ਦੀ ਦੈ ਲਸਣ ਅਦਰਕ ਟਮਾਟਰ ਪਿਆਜ ਦਾ, ਮਸਾਲੇ ਵਗੈਰਾ ਪਾ ਕੇ,
ਅੱਛਾ ਅੱਛਾ ਅਸੀ ਬਨਾਦੇ ਆ ਮਤਲਬ ਜਿੱਦਾ ਪਹਿਲੇ ਉਹਨੂੰ ਬੋਇਲ
ਹਾਂਜੀ ਹਾਂਜੀ।
ਬੋਇਲ ਕਰਨ ਤੋ ਬਾਅਦ ਫੇਰ ਉਹਨੂੰ ਅੱਧੇ ਕੱਚੇ ਪੱਕੇ ਉਤਾਰ ਲੈਨੇ ਆ
ਹਾਂਜੀ-ਹਾਂਜੀ,
ਤ ਤੜਕਾ ਪਾ ਕੇ
ਹੂੰ ਹਾਂਜੀ-ਹਾਂਜੀ ਸੇਮ ਐ, ਅਸੀ ਏਦਾ ਈ ਬਣਾਈਦੇ ਐ, ਹ ਹੋਰ ਚਾਂਪ ਦੀ ਗ੍ਰੇਵੀ ਕਿੱਦਾ ਰੈਡੀ ਕੀਤੀ ਤੁਸੀ?
ਹੇਂਜੀ? ਚਾਪ ਚਾਂਪ ਦੀ ਗਰੇਵੀ ਚ ਅਸੀ ਪਹਿਲੇ ਪਿਆਜ ਟਮਾਟਰ ਸੀ ਉਹਨੂੰ ਅੱਧਾ ਕੱਚਾ ਪੱਕਾ ਪੁਨਲਿਆ, ਫੇਰ ਉਹਨੂੰ ਮਿਕਸੀ ਦੇ ਵਿੱਚ ਗ੍ਰੈਂਡ ਕਰ ਲਿਆ, ਮਿਕਸੀ ਚ ਗ੍ਰੈਂਡ ਕਰਕੇ ਚਾਪ ਜਿਹੜੀ ਅਸੀ ਪਹਿਲੇ ਬੋਇਲ ਸਭ ਤੋਂ ਪਹਿਲੇ ਅਸੀਂ ਚਾਪ, ਉਹਨੂੰ ਬੁਇਲ ਕੀਤਾ। ਉਬਾਲਿਆ ਫੇਰ ਉਸ ਤੋਂ ਬਾਅਦ ਉਹਨੂੰ ਟੁਕੜੇ ਕੱਟ-ਕੱਟ-ਕੱਟ ਕੇ ਨਾ
ਆਹ ਫਰਾਈ ਕਰ ਲੇ ਹੋਣੇ,
ਫਿਰ ਫਰਾਈ ਕਰ ਲਿਆ ਫਿਰ ਪਿਆਜ ਟਮਾਟਰ ਦਾ ਮਸਾਲਾ ਅੱਧਾ ਕਾ, ਕੱਚਾ ਪੱਕਾ ਬਣਾ ਕੇ ਉਹਨੂੰ ਮਿਕਸੀ 'ਚ ਗ੍ਰੈਂੰਡ ਕਰ ਲਿਆ।
ਠੀਕ ਹੈ ਠੀਕ ਹੈ,
ਤੇ ਕੜਾਹੀ ਚ ਤੇਲ ਪਾ ਕੇ ਉਹਦੇ ਵਿੱਚ, ਚਾ ਦਹੀਂ-ਦਹੀਂ ਪਾ ਕੇ ਸਾਰਾ ਤੜਕਾ ਲਗਾ ਕੇ ਫਿਰ ਚਾਂਪ ਸੁੱਟ ਦੇ
ਠੀਕ ਹੈ ਕਰੀਮ ਵਗੈਰਾ ਨਹੀਂ ਪਾਦੇ ਤੁਸੀ ਮਲਾਈ ਦੁੱਧ ਦੁਧ ਨਹੀ ਪਾਂਦੇ
ਨਾ ਨਾ ਅਸੀਂ ਤੇ ਦਹੀਂ ਦਹੀਂ ਪਾਨੇ ਆ ਨਾ ਦਹੀਂ ਚ ਜਿਹੜੀ ਚਾਪ ਅਸੀਂ ਕਰਦੇ ਆ ਨਾ ਕਹਿੰਦੇ ਨੇ ਤਲਨੇ ਆ ਤਲਨੇ ਆ ਉਹਨੂੰ ਅਸੀਂ ਦਹੀਂ ਦੇ ਵਿੱਚ ਨਾ ਗਲੇਫ ਲੈਂਨੇ ਆ
ਠੀਕ ਏ ਠੀਕ ਏ
ਤੇ ਮਿਕਸ ਕਰਕੇ ਥੋੜੀ ਦੇਰ ਲਈ ਰੱਖ ਦਿੰਨੇ ਆ
ਹੂ ਉਹ ਮਸਾਲਾ ਲਾ ਕੇ ਰੱਖ ਦੋ ਥੋੜੀ
ਹਾਂਜੀ ਹਾਂਜੀ ਔਰ ਵਿੱਚੇ ਚਾ ਅੱਦਾ ਮਸਾਲਾ ਪਾ ਕੇ ਉਹਨੂੰ ਪਾ ਕੇ ਰੱਖ ਦਿੰਨੇ ਆ ਵਿੱਚ ਥੋੜ੍ਹੀ ਦੇਰ ਲਈ ਫੇਰ ਜਦੋਂ ਮਸਾਲਾ ਤਿਆਰ ਹੋ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਾ ਦਿਉ ਥੋੜ੍ਹਾ ਪਾਨੀ ਪਾਕੇ ਪਕ ਜਾਂਦੀ ਅੱਛਾ ਹੋ
ਬਿਲਕੁਲ ਬਿਲਕੁਲ ਹੁ ਸਾਡੇ ਚਾਂਪ ਗ੍ਰਰੇਵੀ ਵਾਲੀ ਘੱਟ ਖਾਂਦੇ ਨੇ ਮਲਾਈ ਚਾਂਪ ਜ਼ਿਆਦਾ ਖਾਂਦੇ ਨੇ ਫੇਰ ਇਹਨਾਂ ਨੂੰ ਮਲਾਈ ਬਣਾ ਕੇ ਦੇਈ ਦੀ ਆ
ਅੱਛਾ ਅੱਛਾ ਤੇ ਤੁਸੀਂ ਮਲਾਈ ਚਾਂਪ ਕਿਵੇਂ ਬਨਾਦੇ ੳ ਕਦੀ ਬਨਾਈ ਨਹੀਂ ਨਾ ਅਸੀ
ਮਲਾਈ ਚਾਪ ਏਦਾਂ ਬਸ ਦਹੀਂ ਕਰੀਮ ਲਸਨ ਅਦਕਰ ਦੀ ਪੇਸਟ ਬਨਾ ਕੇ ਫਰਾਈ ਕਰਕੇ ਉਹਨੂੰ ਮੈਸ਼ ਕਰਕੇ ਰੱਖ ਦੇਨਾ ਅੱਧਾ ਪੌਨਾ ਘੰਟਾ ਫੇਰ ਉਸ ਤੋਂ ਬਾਅਦ ਤੁਸੀਂ ਮੱਖਣ ਦਾ ਉਹਨੂੰ ਤੜਕ ਲਗਾ ਲਓ ਮੋਟੇ ਮੋਟੇ ਸਲਾਈਸ ਕੱਟ ਕੇ ਪਿਆਜ ਤੇ ਸ਼ਿਮਲਾ ਮਿਰਚ ਦੇ
ਅੱਛਾ ਅੱਛਾ
ਚਾਪ ਪਾ ਦੋ ਫਰੈਸ਼ ਕਰੀਮ ਡਾਲ ਦੋ ਉਤੋਂ ਤੁਸੀਂ ਮਸਾਲੇ ਵਗੈਰਾ ਜੋ ਤੁਸੀਂ ਪਾਨੀ ਏ ਪਾ ਦੋ ਹ
ਸਈ ਏ
ਨਕਮ ਨਕਮ ਕਾਲ ਹਾਂਜੀ ਹਾਂਜੀ ਸਭ ਵਧੀਆ ਜੀ ਤੁਸੀਂ ਸੁਨਾਓ ਗਏ ਨੀ ਕਿਤੇ ਘੁੰਮਨ
ਅਸੀਂ ਗਏ ਸੀ ਅ ਜਗਾਧਰੀ ਗਏ ਸੀ ਘੁੰਮਨ
ਠੀਕ ਏ ਠੀਕ ਏ ਹੋਰ ਤੁਸੀ ਠੀਕ ਏ ਠੀਕ
ਤੇ ਉੱਥੇ ਘੁੰਮ ਕੇ ਆਏ ਸੀ ਫਿਰ ਉੱਥੇ ਜਾ ਕੇ ਬਹੁਤ ਸੋਹਣੇ- ਸੋਹਣੇ ਗੁਰਦੁਆਰੇ ਵੇਖੇ। ਜਿੱਦਾਂ ਕੀ ਬੁੜੀਆ ਸਾਹਿਬ ਗੁਰਦੁਆਰਾ ਪੋਂਟਾ ਸਾਹਿਬ ਗੁਰਦੁਆਰਾ ਹੋ ਗਿਆ ਹੋਰ ਸੰਤਪੁਰਾ ਗੁਰਦੁਆਰਾ ਕਾਫੀ ਅੱਛੇ ਗੁਰਦੁਆਰੇ ਨੇ ਬੁੜੀ ਸਾਹਿਬ ਗੁਰਦੁਆਰਾ ਇਨ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਉਥੇ ਰੁਕੇ ਸੀ
ਠੀਕ ਏ ਠੀਕ ਏ ਓਦਾਂ ਤੁਸੀਂ ਕਿੱਥੋਂ ਦੇ ਉ ਏਥੇ ਕਿੱਥੇ ਰਹਿੰਦੇ ਉ
ਅਸੀਂ ਬਿਲੋਂਗ ਕਰਦੇ ਆ ਮਤਲਬ ਰਹਿਨ ਵਾਲੇ ਤੇ ਆਪਾ ਜਗਾਦਰੀ ਨਾ ਲੇਕਿਨ ਹਾਂਜੀ ਹਾਂਜੀ ਮੈਰਿਜ ਤੋਂ ਬਾਅਦ ਮੁਰਾਦਾਬਾਦ ਵਿੱਚ
ਠੀਕ ਏ ਠੀਕ ਏ ਠੀਕ ਏ ਇੱਥੋਂ ਕਾਫ਼ੀ ਦੂਰ ਪੈ ਜਾਂਦਾ ਮੁਰਾਦਾਬਾਦ ਤੇ। । ਪੰਜਾਬ ਤੋਂ ਆ ਨਾ ਪੰਜਾਬ ਤੋਂ ਤੇ ਕਾਫੀ ਦੂਰ ਪੈ ਜਾਂਦਾ।
ਅੱਛਾ ਪੰਜਾਬ ਤੋਂ ਤੁਸੀਂ ਕਿਹੜੀ ਸਾਈਡ ਤੋਂ ਜੀ।
ਅਸੀਂ ਓਦਾਂ ਤੇ ਮੈਂ ਜਲੰਧਰ ਤੋਂ ਆ ਮਾਇਕੇ ਮੇਰੇ ਬਟਾਲੇ ਨੇ।
ਅੱਛਾ ਪੇਕੇ ਬਟਾਲੇ ਨੇ। ਮੇਰੀ ਸੱਸ ਦੇ ਪੇਕੇ ਵੀ ਬਟਾਲੇ ਨੇ।
ਅੱਛਾ- ਅੱਛਾ।
ਮਤਲਬ ਮਾਮਾ ਜੀ ਦਾ ਬੇਟਾ ੳਹ ਸੀ ੳਹ ਸਕੈਟਰੀ ਸੀ ਉਹਦੇ ਵਿੱਚ।
ਸੋਨੂੰ ਨਾਂ ਦਾ ਸਕੈਟਰੀ ਹੈਗੇ ਸੀ ਉਹ।
ਅੱਛਾ-ਅੱਛਾ। ਹਾਂ ਮੇਰੇ ਵੀ ਮਾਇਕੇ ਉੱਥੋਂ ਦੇ ਆ ਠਠਿਆਰਾਂ ਮਹਲੇ ਦੇ।
ਪਟਿਆਲੇ ਮਹੱਲੇ ਦਾ ਫਿਰ ਤਾਂ ਤੁਸੀਂ ਉਹਨਾਂ ਨੂੰ ਜਾਣਦੇ ਹੋਗੇ।
ਸੈਕਟਰੀ-ਸੈਕਟਰੀ ਨਾਮ ਆ ਸੈਕਟਰੀ ਜਗ੍ਹਾ ਕਹਿੰਦੇ। ਹੂੰ ਠੀਕ ਹੈ ਠੀਕ ਹੈ।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
ਠੀਕਹੈ-ਠੀਕ ਹੈ ਨਾਮ ਸੋਨੂੰ ਘੱਟ ਹੀ ਸ਼ਾਇਦ ਕਹਿੰਦੇ ਸੈਕਟਰੀ ਜ਼ਿਆਦਾ ਕਹਿੰਦੇ ਓਹਨਾਂ ਨੂੰ ਹਾਂ।
ਤੇ ਉਹ ਕਾਫੀ ਤਿੰਨ ਚਾਰ ਜਣੇ ਨੇ।
ਠੀਕ ਹੈ ਠੀਕ ਹੈ ਅੱਛਾ। ਅੱਛਾ ਹਾਂ ਹੈਗੇ ਨੇ ਉੱਧਰ ਉਹ ਪਾਪਾ ਦਾ ਸਾਰਾ ਉਧਰ ਫਰੈਂਡ ਸਰਕਲ ਹੀ ਏ ਨਾ। ਓਧਰ ਉਹ ਰਾਜੂ ਰਾਜੂ ਜੀ ਦੀ ਡੈਥ ਹੋਈ ਸੀ ਪਿੱਛੇ ਜੀ।
ਹਾਂਜੀ- ਹਾਂਜੀ।
ਹਾਂ ਪਾਪਾ ਦੇ ਫਰੈਂਡ ਹੀ ਸੀ ਉਹ।
ਔਰ ਇੱਕ ਉਹਨੇ ਪਿੱਛੇ ਮਾਮਾ ਜੀ ਖ਼ਤਮ ਹੋਈ ਸੀ ਇੱਕ ਬਟਾਲੇ ਵਿੱਚ ਰਹਿੰਦੇ ਨੇ ਮਾਮਾ ਜੀ। ਖਤਮ ਹੋਏ ਇਹਨਾਂ ਨੂੰ ਪਿੱਛੇ ਉਹਨਾਂ ਨੂੰ ਓਦਾਂ ਦੇ ਓਦਾਂ ਦੇ ਕੂਕਾ ਕਹਿ ਕੇ ਬੁਲਾਉਂਦੇ ਨੇ ਉਹਨਾਂ ਨੂੰ।
ਪੱਪੂ ਤਾਂ ਨੀ।
ਹਾਂ ਪੱਪੂ ਮਾਮਾ ਖਤਮ ਹੋਏ ਨੇ ਇੱਕ ਤਾਂ ਸਾਡੇ ਉਹ ਪਠਾਨਕੋਟ ਨੇ ਪੱਪੂ ਮਾਮਾ। ਪਠਾਨਕੋਟ ਖ਼ਤਮ ਹੋਏ ਨੇ।
ਨਹੀਂ-ਨਹੀਂ ਉਹ ਤਾਂ ਬਟਾਲੇ ਦੇ ਹੈ ਨਾ।
ਨਹੀਂ ਹੈ ਤੇ ਵਟਾਲੇ ਦੇ ਨੇ। ਰਹਿੰਦੇ ਪਠਾਨਕੋਟ ਨੇ ਉਹ ਹਾਂ ਇੱਕ ਮਾਮਾ ਜੀ ਸਾਡੇ ਕੂਕਾ ਨੇ ਕੂਕਾ ਮਾਮਾ ਉਹ ਵਟਾਲੇ 'ਚ ਹੀ ਰਹਿੰਦੇ ਨੇ।
ਠੀਕ ਹੈ ਠੀਕ ਹੈ। ਅੱਛਾ-ਅੱਛਾ ਪਾਪਾ ਹੋਣੀ ਜਾਣਦੇ ਉਧਰ ਸਾਰਿਆਂ ਨੂੰ ਉੱਧਰ ਹੀ, ਆਪ-ਆਪ ਦਾ ਫਰੈਡ ਸਰਕਲ ਸਾਰਾ ਪਿੱਛੇ ਸਾਡੀ ਬੈਕ ਸਾਈਡ ਲੱਗ ਜਾਂਦੀ ਹੈ ਨਾ ਉੱਧਰ।
ਅੱਛਾ-ਅੱਛਾ। ਅੱਛਾ, ਅਸੀਂ ਬਟਾਲਾ ਵੀ ਸ਼ਹਿਰ ਅੱਛਾ ਹੈ।
ਹਾਂਜੀ-ਹਾਂਜੀ, ਅੱਛਾ-ਅੱਛਾ।
ਨਹੀਂ ਪਹਿਲੀ ਵਾਰ ਉਦੋਂ ਦੇਖਿਆ ਸੀ। ਜਦੋਂ ਆਪਾਂ ਗਏ ਸੀ ਨਾ ਘੁੰਮਣ ਲਈ ਬਟਾਲੇ ਤਾਂ ਉੱਥੇ ਗੁਰਦੁਆਰਾ ਬਾਬਾ ਜੀ ਦਾ ਗੁਰਦੁਆਰਾ।
ਕੰਦ ਸਾਹਿਬ ਗਏ ਹੋਣੇ ਹੂੰ। ਹਾਂਜੀ-ਹਾਂਜੀ ਗੁਰੂ ਨਾਨਕ ਦੇਵ ਜੀ ਦਾ ਵੀ ਹੋਇਆ ਸੀ।
ਤੇ ਫਿਰ ਅਸੀਂ ਬਟਾਲੇ ਗਏ ਸੀ ਦੇਖਿਆ ਆਏ ਸੀ ਸਾਰਾ।
ਹਾਂ ਤੇ ਸਤ ਕਰਤਾਰੀਆਂ ਦਾ ਗੁਰਦੁਆਰਾ ਕੰਦ ਸਾਹਿਬ ਦਾ। ਹੂੰ।
ਸਭ ਤੋਂ ਪਹਿਲੇ ਪੜ੍ਹਣ ਵਾਲੇ।
ਠੀਕ ਹੈ। ਠੀਕ ਹੈ। ਅੱਛਾ। ਠੀਕ-ਠੀਕ ਆ। ਕ ਹਾਂ। ਵੈਸੇ ਵੀ ਉੱਧਰ ਜਿਹੜਾ ਸਾਡ ਠਠਿਆਰਾਂ ਮੁਹੱਲਾ ਨਾ ਉਹਨਾਂ ਦੇ ਸਾਰੀਆਂ ਲੜਕੀਆਂ ਜਗਾਧਰੀ ਯਮੁਨਾਾਨਗਰ, ਜੰਮੂ ਸਾਈਡ ਤੇ ਹੀ ਨੇ। ਇਧਰ ਸਾਈਡ ਤੇ ਆ, ਲਵ ਮੈਰਿਜ ਕਰਨਾ ਪਸੰਦ ਕਰਦੇ ਆ ਉਹ।
ਅੱਛਾ। ਸਾਡੇ ਇੱਥੇ ਬਟਾਲੇ ਦੀਆਂ ਦੋ ਕੁੜੀਆਂ ਵਿਆਹ ਕੇ ਆਈਆਂ ਸਾਡੀ ਮਾਸੀ ਦੇ ਘਰ।
ਅੱਛਾ-ਅੱਛਾ। ਠੀਕ ਹੈ ਠੀਕ, ਅੱਛਾ ਚਛ
ਹਾਂਜੀ। ਸਾਡੀ ਮਾਸੀ ਪ੍ਰੇਮ ਕੌਰ, ਉਹ ਵੀ ਉੱਥੋਂ ਦੀ ਏ।
ਅੱਛਾ-ਅੱਛਾ।
ਹੋਰ, ਮੇਰੀ ਸੱਸ ਵੀ ਪ੍ਰੇਮ ਕੌਰ ਨਾਂ ਹੈ ਉਨਾਂ ਦਾ। ਉਹ ਵੀ ਉੱਥੋਂ ਦੀ ਏ।
ਅੱਛਾ-ਅੱਛਾ, ਉਹ ਵੀ ਠਿਆਰਾਂ ਮੌਹਲੇ ਦੇ ਨੇ?
ਠਠਿਆਰਾ ਮਹੱਲੇ ਦੇ ਨੇ।
ਅੱਛਾ-ਅੱਛਾ।
ਹਾਂਜੀ।
ਠੀਕ ਹੈ, ਬਾਏ ਫੇਸ ਜਾਣਦੇ ਆ, ਨਾਮ ਘੱਟ ਹੀ-ਵੱਧ ਹੀ ਯਾਦ ਰਹਿੰਦੇ ਆ। ਬਾਏ ਫੇਸ ਤਾਂ ਉੱਧਰ ਜਾਦੇ ਹੀ ਆ।
ਹੋਰ। ਤੁਹਾਡੇ ਜਲੰਧਰ ਸ਼ਹਿਰ ਕੈਸਾ ਹੈ?
ਹੂੰ, ਜਲੰਧਰ ਬਸ ਗਰਮੀ ਸੇਕ ਰਹੇ ਆ ਬਹੁਤ ਜ਼ਿਆਦਾ। ਰਾਤ ਨੂੰ ਸੋਣਾ ਹੁੰਦਾ, ਰਾਤ ਨੂੰ ਲਾਈਟ ਬੰਦ ਕਰ ਦਿੰਦੇ ਨੇ। ਹੁਣ ਵੀ ਲਾਈਟ ਗਈ ਹੋਈ ਹੈ, ਬੈਠੇ ਹੋਏ ਆ, ਆਰਾਮ ਨਾਲ।
ਦੱਸੋ?
ਲਾਈਟ ਦਾ ਬਹੁਤ ਪੰਗਾ ਸਾਡੇ ਇੱਧਰ ਨਾ। ਹਾਂਜੀ-ਹਾਂਜੀ, ਬਹੁਤ ਵਧੀਆ। ਦੇਖਣ ਵਾਲੀਆਂ ਚੀਜ਼ਾਂ ਬਹੁਤ ਨੇ ਉੱਥੇ ਵੀ-ਮੰਦਿਰ ਵਗੈਰਾ ਹਾਂ ਘੁੰਮਣ ਵਾਸਤੇ ਕਾਫ਼ੀ ਅੱਛਾ ਹੈ। ਸਾਡੇ ਬਟਾਲੇ ਨਾ ਤੋਂ ਬਹੁਤ ਵੱਡਾ ਸ਼ਹਿਰ ਹੈ। ਬਟਾਲਾ ਤੇ ਛੋਟਾ ਜਿੰਨਾ ਸ਼ਹਿਰ ਆ ਬਸ, ਹਾਂ। ਹਾਂਜੀ-ਹਾਂਜੀ।
ਪਹਿਲ ਉੱਥੇ ਵੀ ਜਾਣ ਲਈ ਪਹਿਲੇ ਬਿਆਸ ਜਾਓ ਫਿਰ ਬੱਸਾਂ ਫੜੋ ਫਿਰ ਜਾਓ ਅੱਗੇ, ਬੜਾ ਦਿੱਕਤ ਹੈ ਜਾਣਾ। ਸਫ਼ਰ ਕਰਨਾ ਤਾਂ ਵੈਸੇ ਹੀ ਔਖਾ ਲੱਗਦਾ।
ਬਿਲਕੁਲ-ਬਿਲਕੁਲ, ਓਦਾਂ ਵੀ ਛੋਟੇ ਬੱਚੇ ਨਾਲ ਤੇ ਓਦਾਂ ਵੀ ਹੋ ਜਾਂਦਾ ਬਹੁਤ ਔਖਾ।
ਤਾਂ ਹੀ ਤਾਂ, ਅਸੀਂ ਖੁਦ ਸਫ਼ਰ ਤਾਂ ਸ਼ੁਰੂ ਕੀਤਾ ਜਦੋਂ ਬੱਚੇ ਵੱਡੇ-ਵੱਡੇ ਹੋ ਛੋਟੇ ਬੱਚੇ ਲੈ ਕੇ ਅਸੀਂ ਕਦੇ ਨੀ ਨਿਕਲੇ।
ਹੋਰ ਬੱਚੇ ਕੀ ਕਰਦੇ ਨੇ ਤੁਹਾਡੇ?
ਛੋਟੇ ਬੱਚੇ ਲੇ ਕੇ ਕਦੇ ਨਿਕਲ ਨੀ ਸਕਦਾ ਬੰਦਾ ਨਾ ਬਾਹਰ
ਛੋਟੇ ਬੱਚੇ ਨਾਲ ਨਿਕਲਣਾ ਬਹੁਤ ਔਖਾ।
ਉਹ ਖ਼ਾਸ ਕਰਕੇ ਗਰਮੀ 'ਚ।
ਹੋਰ ਸੁਣਾਓ?
ਗਰਮੀ ਤੇ ਬੜੀ ਘਬਰਾਹਟ ਹੁੰਦੀ ਹੋਰ ਕੋਈ, ਤੁਸੀਂ ਹਾਊਸ ਵਾਈਫ ਹੋ ਜਾਂ
ਨਹੀਂ ਹਾਊਸਵਾਾਈਫ ਜੀ, ਹਾਂਜੀ, ਜੋਬ ਕਰਦੀ ਸੀ ਪਹਿਲੇ ਫਿਰ ਗ ਗੁੜਿਆ ਹੋਈ ਹੈ ਨਾ, ਛੋਟੀ ਆ ਗੁੜੀਆ, ਇਸ ਕਰਕੇ ਫੇਰ ਲੀਵ ਲਿੱਤੀ ਹੋਇਆ। ਤੇ ਮੈਂ ਟੀਚਿੰਗਚ, ਟੀਚੰਗ ਲਾਈਨ ਚ। ਹਜੀ-ਹਾਂਜੀ।
ਹੈ ਕਿ ਬੰਦਾ ਟਿਊਸ਼ਨ ਵਗੈਰਾ ਮਿਲ ਜਾਂਦੇ ਸਹੀ ਹੋ ਜਾਂਦੇ।
ਹਾਂਜੀ-ਹਾਂਜੀ ਟਿਊਸ਼ਨ ਤਾਂ ਅਜੇ ਪੜ੍ਹਾਉਣ ਨੀ ਨਾ ਦਿੰਦੀ, ਛੋਟੀ ਹੈ ਨਾ ਕੁੜੀੀਆਂ। ਹਾਂਜੀ-ਹਾਂਜੀ- ਹਾਂਜੀ ਅੱਠ ਮਹੀਨੇ ਹਾਂਜੀ-ਹਾਂਜੀ, ਬੇਟਾ ਵੱਡਾ ਹੈ।
ਅੱਛਾ, ਹੋਰ ਸੁਣਾਓ।
ਵਧੀਆ, ਇੱਕ ਮਿੰਟ ਮੈਨੂੰ ਨਾ ਕੋਲ ਆ ਰਹੀ ਏ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।